ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਨੂੰ ਨੀਂਦ ਆਈ ਨੀ ਮੈਂ ਕਿਆ ਚਲ ਕਾਲ ਕਰ ਲਵਾਂ।
ਅੱਛਾ
ਫਿਰ ਮੇਰਾ ਬੰਦਾ ਵੀ ਏਹੋ ਜਿਹਾ ਪੀ ਕੇ ਆ ਗਿਆ ਪੀ ਖਾ ਕੇ ਆ ਗਿਆ ਹੁਣ ਮੈਂ ਸੁ ਸੁੱਤੀ ਪਈ ਸੀ ਉਹਨੇ ਜਗਾ ਦਿੱਤਾ ਕਲੇਸ਼ ਕਰਕੇ ਬੜਾ ਕਲੇਸ਼ੀਆ ਬੰਦਾ।
ਤੁਸੀਂ ਮਾਰ
ਟੋਨੇ ਵੀ ਕਰਦਾ, ਟੋਨੇ ਵੀ ਕਰਦਾ ਅਪਨੇ ਦੋਸਤ ਦੇ ਨਾਲ ਪਤਾ ਨੀ ਕੀ ਲੈ ਕੇ ਆਯਾ। ਪੌੜੀਆਂ ਵਿੱਚ ਰੱਖ ਕੇ ਗੇਆ ਮੈਂ ਉੱਤੋਂ ਦੇਖਿਆ ਕਿ ਪਤਾ ਨੀ ਕੀ ਲੈ ਕੇ ਆਯਾ। ਫੇਰ ਜਦ ਮੈਂ ਦੇਖਣ ਗਈ ਆ ਥੱਲੇ ਤੂ ਕੁਛ ਵੀ ਨਈ ਸੀ ਪਤਾ ਨੀ ਕੀ ਰੱਖ ਕੇ ਗਿਆ। ਮੈਨੂੰ ਲੱਗ ਰਿਆ ਉਸ ਮੁੰਡੇ ਦੇ ਨਾਲ ਟੋਨੇ ਟਕਾਨੇ ਕਰਨ ਲੱਗੇ।
ਹਾਂ, ਤੁਸੀਂ ਬਚ ਕੇ ਰਹੋ ਕਰੋ ਕੱਢ ਦੋ ਓਨੁ।
ਨਈ ਮੇਰਾ ਤਾਂ ਚਲੋ ਹੋ ਗਿਆ ਸੌ ਹੋ ਗਿਆ ਮੇਰੇ ਜਵਾਕਾਂ ਦਾ ਨਾ ਰਬ
ਹੂੰ।
ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਨਾ ਪ ਤਾ ਨੀ ਲੱਗਦਾ ਅੱਜ ਕੱਲ ਦੀ ਕੁੜੀਆਂ ਵਾਲ ਖੋਲ ਕੇ ਚੱਲੀਆਂ ਜਾਂਦੀਆ। ਚੁਰਾਏ ਲੰਘ ਲੈਦੀਆਂ, ਫਿਰ ਘਰ ਆ ਕੇ ਰੋਂਦੀਆਂ। ਹਾਏ ਸਿਰ ਪੀੜ ਹਾਏ ਐ ਕਿਉਂ ਉਹਨਾਂ ਨੂੰ ਪਤਾ ਨਈ ਐ ਉਹਨਾਂ ਨੂੰ ਮਾਂਪ ਬੱਚੇ ਨਾ ਐ ਨਾ ਕਰਿਓ। ਉਹ ਸਮਝਦੇ ਨੇ ਪਤਾ ਨੀ ਮੰਮਾ ਨੇ ਕੀ ਗ਼ਲਤ ਕੈ ਤਾ ਹੈਂ।
ਤਾਰਦਿਆਂ ਕਰੋ ਤੁਸੀਂ ਨਜ਼ਰ ਨੂੰ ਉਤਾਰ
ਨਜ਼ਰ ਉਤਾਰਨ ਆਲੀ ਗੱਲ ਨਈ ਐ ਜੋ ਵੱਡਿਆਂ ਨੇ ਯਾ ਕੋਈ ਜੋ ਮਤਲਬ ਕਿ ਹਰ ਗੱਲ ਵਿੱਚ ਨਾ ਕੋਈ, ਕੋਈ ਨਾ ਕੋਈ ਲੋਜਿਕ ਹੁੰਂਦਾ।
ਸੁਰਮਾ ਵੀ ਤਾ ਪਾਆ ਹੋਆ ਕੁੜੀ ਨੇ।
ਵੱਡੀ ਤਾਂ ਉਤਾਰ ਦਿੰਦੀ ਏ ਨਾ ਛੋਟੀ ਆਲੀ ਨੇ ਚਲੋ ਪਾ ਲਿਆ ਸਿਮਰਨਾ ਪਰ ਛੋਟੀ ਵਾਲੀ ਦਾ ਤਾਂ ਵ ਵੱਡੀ ਤੇ ਨੀ ਮੰਨਦੀ ਨਾ ਇਹੋ ਜਿਹੀ ਚੀਜ਼ਾਂ ਨੂੰ ਉਹ ਤੇ ਕਹਿੰਦੀ ਕੁਛ ਨੀ ਹੁੰਦਾ।
ਅੱਛਾ, ਨਈ ਉਨੂ ਜਬਰਦਸਤੀ ਪਵਾ ਲੋੋ।
ਮੈਂ ਤੇ ਕਹਿੰਦੀ ਚੁਪਈ ਸੈਬ ਦਾ ਪਾਠ ਕਰਿਆ ਕਰ ਉਹ ਵੀ ਨੀ ਕਰਦੀ।
ਅੱਛਾ, ਮੈਂ ਜਦੋਂ ਅਨੰਦਪੁਰ ਸੈਬ ਗਈ ਸੀਗੀ ਨਾ ਹਾਂਜੀ। ਮੈਂ ਜਦੋਂ ਅਨੰਦਪੁਰ ਸੇਹਬ ਗਈ ਸੀਗੀ ਨਾ ਤੇ ਉੱਥੇ ਨਾ ਸਰਾਹ ਹੈਗੀ ਹੈ ਨਾ ਜੇੜੀ ਬਾਬਾ ਬੁੱਡੜ ਸ਼ਾਹ ਦੀ ਓਦੇ ਸਾ ਹਨਾ ਦੁਕਾਨਾਂ ਲੱਗਦੀਆਂ ਨੇ ਬੋਤ ਸਾਰੀਆਂ ਮਤਲਬ ਤ ਹੱਦ ਤੱਕ ਨੀ ਪੋ ਸਾਰੀਆਂ ਦੁਕਾਨਾ ਹੀ ਦੁਕਾਨਾਂ ਨੇ ਕੜਿਆਂ ਦੀ। ਔਰ ਸਕਾਫ ਸੇ ਸਾਫ ਸੀਗੇ ਹੋਰ ਵੀ ਕਈ ਚੀਜ਼ਾਂ ਦੀ। ਤੇ ਉੱਥੇ ਨਾ ਸਰਾ ਤੋ ਨਿਕਲਦੇ ਈ ਬਿਲਕੁਲ ਅਹ ਸਾਮਣੇ ਨਾ ਇੱਕ ਦ ਕਾਨ ਐ ਵੱਡੀ ਜੇਈ ਉੱਥੇ ਕੜੇ ਮਤਲਬ ਹੁੰਦਾ ਨਾ ਐਗਜੀਬਿਸ਼ਨ ਟਾਈਪ।
ਅੱਛਾ।
ਤੇ ਉੱਥੇ ਇੱਕ ਨਾ ਅੰਕਲ ਖੜੇ ਸੀਗੇ। ਤੇ ਉਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਔਰ ਕਹਿੰਦੇ ਕਿ ਕੀ ਲੈਣ ਆਏ ਔ ਤੁਸੀਂ? ਤੇ ਮੈਂ ਬੋਲਿਆ ਕਿ ਸਿਮਰਨਾ ਲੱਭ ਰੇ ਆ ਅਸੀ ਤੇ ਵਧੀਆ ਪੱਕੇ ਸਰਬ ਲੋ ਦੇ। ਕਿਉਂਕਿ ਦੂਜੇ ਜੇੜੇ ਹੁੰਦੇ ਨੇ ਨਾ ਬੰਗਲਾ ਸੈਬ ਜੇੜੇ ਮਿਲਦੇ ਨੇ ਯਾ ਹੋਰ ਮਿਲਦੇ ਨੇ ਨਾ
ਹਾਂਜੀ।
ਕਾਲੇ ਹੋ ਜਾਂਦੇ ਨੇ।
ਅੱਛਾ।
ਤੇ ਮੈਂ ਕਿਆ ਕਿ ਪੱਕੇ ਸਰਬ ਲੋ ਦੇ ਸਿਮਰਨੇ ਚਾਈਦੇ ਨੇ ਤੇ ਉਹ ਕਹਿੰਦੇ ਕਿ ਇਹ ਵਾਲੇ ਲੈ ਜਾਓ। ਤੇ ਅਸੀਂ ਲੈ ਲਿਆ। ਔਰ ਉਨਾਂ ਨੇ ਅਸੀਂ ਹੋਰ ਦੁਕਾਨ ਪੁੱਛੇ ਸਾਢੇ ਤਿੰਨ ਸੌ ਦੇ, ਔਰ ਉਨਾਂ ਨੇ ਤੂਆਨੂੰ ਸੋ-ਸੋ ਰੁਪੇ ਦੀ ਸਿਮਰਨੇ ਦਿੱਤ ਹਾਂਜੀ, ਨੀ ਓਨਾਂ ਨੇ ਸਾਨੂੰ ਦੋ-ਦੋ ਸੋ ਰ ਫਿਰ ਅਈ ਓ ਦੇਤੇ
ਅੱਛਾ, ਕਿੰਨੇ ਦੇ ਸੀ ਵੇਸੇ?
ਓਦਾਂ ਸਾਢੇ ਤਿੰਨ ਸੌ ਦੇ ਵੇਚ ਰੇ ਸੀਗੇ ਸਾਰੇਆਂ ਨੂੰ, ਸਾਨੂੰ ਕੈਂਦੇ ਕਿ ਤੁਸੀਂ ਬ ਚਲੋ ਤੁਸੀਂ ਦੋ ਸੌ 'ਚ ਲੈ ਜੋ, ਔਰ ਅ ਮੈਂ ਦੋ ਸਿਮਰਨੇ ਲਏ ਤੇ ਓਨਾਂ ਨੇ ਮੈਨੂੰ ਬੋਲੇਆ ਕਿ ਜਦੋਂ ਵੀ ਅ ਮਲਬ ਕਰੋਗੇ ਨਾ ਤੁਸੀਂ ਸਿਮਰਨੇ ਤੁਆਨੂੰ ਡ ਡ ਲਗੇ, ਯਾ ਤੁਆਨੂੰ ਲੱਗੇ ਕੀ ਕੋਈ ਕੁਛ ਕਰਨ ਵਾਲਾ ਐ ਵੇ ਲੱਗੇ ਤੁਆਡੇ ਤੇ ਕੁੱਛ ਹੋਯਾ ਪੈ ਤੇ ਤੁਸੀਂ ਨਾ ਸਿਮਰਨੇ ਦੀ ਨਾ ਮਾਲਾ ਜੱਪ ਲੇਓ ਬਾਬਾ ਦੀਪ ਸਿੰਘ ਜੀ ਦੀ ਏ ਬਾਬਾ ਦੀ ਪ ਸਿੰਘ ਜੀ ਦਾ ਸਿਮਰਨਾ ਹੁੰਦੈ ਪੱਕਾ ਸਰਬ ਲੋ ਜੇੜਾ ਹੁੰਦੈ ਨਾ, ਹਾਂਜੀ ਤੇ ਓਨਾਂ ਨੇ ਕੇਆ ਸੀ ਠੀਕ ਐ ਜੀ, ਏਦੀ ਨਾ ਮਾਲਾ ਪੜ ਰੇ ਓ ਏਦੇ ਵਿੱਚ ਛੇ ਛੱਬੀ ਮੋਤੀ ਨੇ ਤੇ ਛੱਬੀ ਪਤਾ ਨੀ ਇਕੀ ਮੋਤੀ ਨੇ। ਤੇ ਏਦੀ ਤਿੰਨ ਮਾਲਾ਼ ਮਣ ਪੜੋਗੇ ਨਾ ਤੇ ਇੱਕ ਸੌ ਅੱਠ ਹੋ ਜਾਣਗੇ, ਔਰ ਬਾਬਾ ਦੀਪ ਸਿੰਘ ਜੀ ਦੀ ਨਾਮ ਦੀ ਅਸੀ ਇੱਕ ਸੌ ਅੱਠ ਵਾਰ ਲਈਏ ਨਾ, ਤੇ ਪੈਰਾ ਲੱਗ ਜਾਂਦੈ
ਅੱਛਾ ਹਾਂਜੀ, ਓ ਤੇ ਹੈ ਈ ਸ਼ਹੀਦਾਂ ਦਾ ਪੈਰਾ ਲੱਗ ਜਾਂਦਾ।
ਹਾਂਜੀ, ਓਰ ਓਨਾਂ ਦੀ ਐਨਰਜੀ ਏਨੀ ਸਟ੍ਰੋਂਗ ਹੁੰਦੀ ਐ ਨਾ ਕਿ ਬੰਦਾ ਅਲਗੀ ਮੈਂ ਹੁਣੇ ਮੈਂ ਬੋਲ ਵੀ ਰੀ ਆਨਾ ਤੇ ਹੁਣੇ-ਹੁਣੇ ਮੈਨੂੰ ਨਾ ਗੂਸ ਬਮਸ ਆਰੇ ਨੇ।
ਫੀਲ ਹੋ ਰੇਆ।
ਹਾਂ।
ਏਓ ਜੀ ਬੰਦੇਆਂ ਨੂੰ ਡਰਨਾ ਨੀ ਚਾਈਦਾ ਕੋਕਿ ਬਾਬਾ ਦੀਪ ਸਿੰਘ ਜੀ ਨਾਲ ਨੇ। ਜਦੋਂ ਉਨਾ ਦਾ ਪੈਰਾ ਈ ਲੱਗੇਆ ਤ ਫੇਰ ਤਾਂ ਕੋਈ ਵੀ
ਪਰ ਏਦਾਂ ਤੇ ਹੁੰਦਾ ਨਾ ਕਿ ਹੁਣ ਏਦਾਂ ਤੇ ਹੁੰਦਾ ਨਾ ਕਿ ਥੋੜਾ ਡਰ ਤੇ ਰੈਂਦੇ ਆ, ਆਖਰ ਨੂੰ ਹੈਗੇ ਤਾਂ ਬੱਚੇ ਈ ਆ ਨਾ।
ਨਈ-ਨਈ ਜਦ ਓਨਾਂ ਦਾ ਪੈਰਾ ਈ ਲੱਗੇਆ ਤੇ ਫੇਰ, ਡਰਨ ਦੀ ਕੀ ਲੋੜ ਏ।
ਏ ਵੀ ਆ। ਪਰ ਬ ਮਨ ਨੂੰ ਕੌਣ ਸਮਝਾਏ, ਮਨ ਨੂੰ ਕਿ ਕਿੱਦਾਂ ਸਮਝਾਈਏ?
ਤੇ ਓਦੇ ਵਿੱਚਲੇ ਫੇ, ਅ ਰੰਗੋ ਨਾ ਵਈ ਅਪਨਾ ਬਾਬਾ ਦੀਪ ਸਿੰਘ ਜੀ ਨੇ ਮਾਈੰਡ ਵਿੱਚ ਤੇ ਏਈ ਸੇਵ ਕਰ ਲੋ, ਅਪਨੇ ਮਨ ਵਿ ਮਨ ਨੂੰ ਰੰਗ ਲੋ ਓਨਾਂ ਦੇ ਨਾਲ। ਓ ਡਰ ਨੂੰ ਖ਼ਤਮ ਕਰਦੋ ਓ ਬਸ ਐ, ਓਨਾਂ ਦਾ ਈ ਧੇਆਨ ਜਦ ਡਰ ਲੱਗੇ ਓਨਾਂ ਦਾ ਈ ਧੇਆਨ ਵੈਸੇ ਤਾਂ ਹਰ ਵੇਲੇ ਈ ਰੱਖੋ, ਜਦ ਇੱਕ ਸੌ ਅੱਠ ਵਾਰੀ ਤੇ ਦੀ ਮਾਲਾ ਜੱਪ ਲਈ, ਤੇ ਫੇਰ ਤੋ ਤੁਆਡਾ ਮਨ ਓਥੇ ਜਾਏਗਾ ਈ ਨੀ ਡਰ ਵਿੱਚ ਓਦੇ ਊਤੋਂ ਤੁਆਡੇ ਮਾਇੰਡ ਵਿੱਚ ਸਿਰਫ ਏਈ ਰੇਗਾ ਬਾਬਾ ਦੀਪ ਸਿੰਘ ਜੀ ਨਾਲ ਨੇ। ਪੈਲਾਂ ਮੈਨੂੰ ਬੜਾ ਈ ਡਰ ਲੱਗਦਾ ਸੀ ਜਦ ਮੈਂ ਵੇਆ ਕੇ ਆਈ ਸੀ, ਜਦ ਮੇਰੇ ਜਵਾਕ ਨੀ ਹੋਏ ਸੀ ਤ ਮੈਨੂੰ ਹੈਲਪ ਘਰੋ ਬੋਤ ਡਰ ਲੱਗਦਾ ਸੀ ਸਾਰੇ ਸੀ ਫੈਮਲੀ ਵਿੱਚ ਤਾਂ ਵੀ ਮੈਨੂੰ ਡਰ ਲੱਗਦਾ ਸੀ। ਜਦ ਮੇਰਾ ਬੰਦਾ ਨਾਈਟ ਡਿਊਟੀ ਕਰਨ ਜਾਂਦਾ ਸੀ ਤੇ ਮੈਂ ਓਨੂੰ ਮਨਾ ਕਰਦੀ ਸੀ, ਕਿ ਨਾਈਟ ਡਿਊਟੀ ਨਾ ਕਰ।
ਅੱਛਾ ਤੁਸੀਂ ਨਾ ਥੋੜੀ ਹੋਲੀ਼ ਬੋਲੋ ਤੁਆਡੀ ਅਵਾਜ਼ ਬੋਤ ਤੇਜ਼ ਆ ਰੀ ਐ।
ਅੱਛਾ, ਤੇ ਓ ਕੈਂਦਾ ਕਿ ਨਾਈਟ ਡਿਊਟੀ ਕੇਓਂ, ਨਾ ਕਰਾ ਮੈਂ ਮੈਂ ਕੈਂਦੀ ਸੀ ਨਾਈਟ ਡਿਊਟੀ ਐਸ ਕਰਕੇ ਨਾ ਕਰ, ਕਿਓ ਕਿ ਮੈਨੂੰ ਨਾ ਏਸ ਘਰ ਵਿੱਚ ਡਰ ਲੱਗਦੈ। ਕੈਂਦੇ ਨਈ ਮੇਰਾ ਤੇ ਪੂਰਾ ਪਰਿਵਾਰ ਏ ਐਥੇ, ਮੈ ਕੇਆ ਪਤਾ ਨੀ ਮੈਨੂੰ ਫੇਰ ਵੀ ਡਰ ਲੱਗਦੈ। ਜੇੜੇ ਰੂਮ ਵਿੱਚ ਮੈਂ ਬੈਠਦੀ ਆਂ ਨਾ ਮਤਲਬ ਹੁਨੇ ਰੈਂਦੀ ਆਂ, ਓਸੇ ਰੂਮ ਵਿੱਚ ਮੈਂ ਕੱਲੀ ਨੀ ਰੈ ਸਕਦੀ ਮੈਂ।
ਅੱਛਾ
ਬੇਸ਼ੱਕ ਬਾਰ ਵਲੇ ਰੂਮ ਵਿੱਚ ਵੀ ਮੇਰੇ ਸੱਸ ਹੋਵੇ। ਨਾਨੀ ਸੱਸ, ਦਾਦੀ ਸੱਸ, ਸਾਰਾ ਟੱਬਰ ਸੀ ਤਾਂ ਵੀ। ਫੇਰ ਮੈਂ ਆਪਣੇ ਬੰਦੇ ਨੂੰ ਕੈਂਦੀ ਓ ਮਲਬ ਜਾਂਦਾ ਸੀ। ਆਪਣੇ ਮਾਂ ਪਿਓ ਨੂੰ ਦਿਖਾਣ ਵਸਤੇ ਕੀ ਮੈਂ ਕੰਮ ਤੇ ਜਾ ਰਿਆ, ਫੇਰ ਆਪਾਸ ਆ ਜਾਂਦਾ ਸੀ।
ਅਰੇ।
ਮਲਬ ਜਦੋਂ ਦੀ ਨਾਈਟ ਡਿਊਟੀ ਹੁੰਦੀ ਸੀ, ਓ ਏਦਾਂ ਈ ਕਰਦਾ ਸੀ। ਫੇਰ ਏਸ ਟਾਈਮ ਅੱਜ ਦੇ ਟਾਈਮ ਵਿੱਚ, ਮੈਨੂੰ ਕੋਈ ਡਰ ਈ ਨੀ ਐ ਜਿੱਥੇ ਮਰਜ਼ੀ ਜਾ। ਕਿਉਂਕਿ ਮੇਰੇ ਬੱਚੇ ਵੀ ਵੱਡੇ ਹੋ ਗਏ ਨੇ, ਤੇ ਮੈਨੂੰ ਕੋਈ ਹੋਰ ਡਰ ਨ‌ਈ।
ਸ‌ਈ ਐ। ਤੁਸੀਂ ਬੱਚਿਆਂ ਨਾਲ ਘੁੰਮਣ ਚਲੇ ਜਇਆ ਕਰੋ।
ਹੈ ਉੱਤੇ ਵਲੇ ਘਰ ਵਿੱਚ ਮੈਨੂੰ ਕਦੀ ਡਰ ਨੀ ਲੱਗਿਆ। ਅਸੀਂ ਉੱਤੇ ਵਲੇ ਘਰ ਵਿੱਚ ਰੈਂਦੇ ਸੀ, ਉੱਤੇ ਮੈਨੂੰ ਅੱਜ ਤੱਕ ਕੋਈ ਡਰ ਨੀ ਲੱਗਿਆ, ਪਤਾ ਨ‌ਈ ਇੱਕ ਦਿਨ ਅਸੀਂ ਖੜੇ ਹੋਏ ਮੇਰਾ ਆਦਮੀ ਔਰ ਮੈਂ, ਮੇਰਾ ਬੰਦਾ ਦਰ ਮੈਂ ਨਾ ਓਥੇ ਖੜੇ ਤੇ ਸਾਨੂੰ ਕੁਛ ਨਾ ਮਤਲਬ ਕੀ ਚਿੱਟੇ ਕੱਪੜੇ ਕਪੜਿਆਂ ਵਿੱਚ ਕੁਛ ਨਜ਼ਰ ਆਇਆ, ਪੈਲਾਂ ਮੈਨੂੰ ਨਜ਼ਰ ਆਇਆ ਤੇ ਮੇਰਾ ਬੰਦਾ ਕੈਂਦਾ ਮੈਂ ਨਾ ਚੁੱਪ ਰ‌ਈ, ਫੇਰ ਮੇਰੇ ਬੰਦੇ ਨੂੰ ਵੀ ਨਜ਼ਰ ਆਇਆ। ਤੇ ਕੈਂਦੇ ਤੇਨੂੰ ਕੁਛ ਦਿਸ ਰਿਆ ਏਥੇ। ਮੈਂ ਕਿਆ ਹਾਂ ਹਾਂ ਮੈਨੂੰ ਤੇ ਦਿਸਿਆ ਬੀ, ਮਲਬ ਕੀ ਕੋਈ ਚੀਜ਼ ਉੱੜ ਕੇ ਆਈ ਏ ਚਿੱਟੀ ਜ‌ਈ। ਓ ਮਲਬ ਕੋਈ ਬੰ ਮਲਬ ਕੀ ਇੱਕ ਜਨਾਨੀ ਏ ਔਰ ਇੱਕ ਬੰਦਾ। ਤੇ ਕੈਂਦੇ ਅੱਛਾ ਮੈਂ ਕਿਆ ਹਾਂ ਓ ਮੈਨੂੰ ਦੇ, ਹਾਂਜੀ।
ਸੀਗੇ।
ਹਾਂਜੀ ਇੱਕ ਚਿੱਟੇ ਕੱਪੜਿਆਂ ਵਿੱਚ ਜਨਾਨੀ, ਔਰ ਚਿੱਟੇ ਕੱਪੜਿਆਂ ਵਿੱਚ ਈ ਬੰਦਾ ਸੀਗਾ। ਓ ਸਾਨੂੰ ਦੇਖ ਕੇ ਗਏ ਨੇ ਫੇਰ ਉੱੜ ਗਏ ਨੇ।
ਅੱਛਾ ਓ ਕੱਪਲਸ ਹੋਣਗੇ ਨਾ ਤੁਸੀਂ ਵੀ ਕੱਪਲਸ। ਓ ਵੀ ਕੱਪਲਸ, ਹਾਂਜੀ।
ਹਾਂਜੀ ਮੈਂ ਕਿਆ ਇਕ ਹੁੰਦਾ ਕੀ ਡਰਾਵਣਾ ਜਿਆ ਚੈਰਾ।
ਅੱਛ ਡਰਾਵਣੇੇ ਸੀਗੇ।
ਉਨ ਨਈ ਨਈ ਡਰਾਵਣੇ ਨਈ ਥੇ।
ਅੱਛਾ
ਮੈਨੂੰ ਤੇ ਡਿਵਾਈਨ ਸੋਲਸ ਲੱਗੀਆਂ ਸੀਗੀਆਂ।
ਤੇ ਬੰਦਾ ਵੀ ਡਰੇ, ਮੇਰਾ ਬੰਦਾ ਫੇਰ ਮਲਬ ਮੇਰੇ ਜਵਾਕ ਵੱਡੇ ਹੋ ਗਏ ਤੇ ਮੈਨੂੰ ਬੇਸ਼ੱਕ ਡਰ ਨੀ ਲੱਗਦਾ ਸੀ। ਓਦੇ ਬਾਦ ਵੀ ਮੈਨੂੰ ਕੋਈ ਡਰ ਨਾ ਲੱਗਣਾ। ਕੀ ਓ ਵੀ ਮੈਨੂੰ ਤੇ ਏਥੇ ਐ ਦਿਸਿਆ, ਓ ਦਿਸਿਆ ਮੈਨੂੰ ਕੋਈ ਡਰ ਈ ਨਾ ਲੱਗਣਾ। ਕਿਉਂ ਪਤਾ ਨੀ ਜੇੜਾ ਬੰਦਾ ਨਾਮ ਜਪਦਾ ਐ ਨਾ ਓਨੂੰ ਡਰ ਨੀ ਲੱਗਦਾ ਵੈਸੇ।
ਹਾਂਜੀ ਹਾਂਜੀ।
ਤੇ ਮੈਂ ਆਪਣੀ ਕੁੜੀਆਂ ਨੂੰ ਵੀ ਏਈ ਗੱਲ ਕੈਂਦੀ ਵੀ ਕੀ ਤੁਸੀਂ ਨਾ ਨਾਮ ਜਪਿਓ। ਬੇਸ਼ੱਕ ਵਾਏਗੁਰੂ ਵਾਏਗੁਰੂ ਜਪ ਲਿਓ। ਬਟ ਅੰਮ੍ਰਿਤ ਵੇਲੇ ਵਿੱਚ ਕਰਿਓ ਜੋ ਵੀ ਕਰੇ। ਇੱਕ ਤੇ ਅੰਮ੍ਰਿਤ ਵੇਲਾ, ਇੱਕ ਸੰਧਿਆ ਵੇਲੇ ਰੈਰਾਸ ਸੈਬ। ਐ ਦੋ ਟਾਈਮ ਏਹੋ ਜਹੇ ਹੁੰਦੇ ਨੇ, ਓਦੋਂ ਰੱਬ ਦਾ ਨਾਂ ਜਪਨਾ ਬੋਤ ਜ਼ਰੂਰੀ ਹੁੰਦਾ। ਓਰ ਸਾਡੀ ਸਿੱਖ ਫੈਮਿਲੀ ਵਿੱਚ ਤਾਂ ਇਹ ਬਈ ਬੱਚਿਆਂ ਨੂੰ ਸਿਖਾਇਆ ਈ ਜਾਂਦਾ। ਕਿ ਨਾਮ ਜਪਨਾ ਕਿੰਨਾ ਜ਼ਰੂਰੀ ਏ।
ਹਾਂਜੀ ਹਾਂਜੀ। ਹੋਰ ਸੁਨਾਓ?
ਐਹ ਮਾਨਵ ਜੀਵਨ ਦੀ ਵੀ ਕੋਈ ਇੰਪੋਰਟੈਂਸ ਨਈ ਐ ਜੇ ਅਸੀਂ ਨਾਮ ਨਾ ਜਪੇ। ਰੱਬ ਸਾਡੇ ਉਤੇ ਕਿੰਨੀ ਬੀ ਕਿੰਨੀ ਮਿਹਰ ਕਰਦਾ ਐ। ਓਦੋਂ ਅਸੀਂ ਰੱਬ ਨੂੰ ਚੇ-ਚੇਤੇ ਨੀ ਰੱਖਦੇ, ਜਿੰਦਗੀ ਕੋਈ ਦੁੱਖ ਆਉਂਦਾ ਤਾਂ ਬੜੀ ਜਲਦੀ ਚੇਤੇ ਆਦਾ ਐ। ਰੱਬ ਨੇ ਮੇਰੇ ਨਾਲ ਐ ਕਿਉਂ ਕਰਿਆ। ਅਸੀਂ ਕਹਿੰਦੇ ਆ ਨਾ?
ਹਾਂਜੀ ਹਾਂਜੀ। ਕਿਲੋ
ਅਸੀਂ ਓਦੋਂ ਕਿੰਨਾ ਕਹਿੰਦੇ ਆ ਕਿ ਰੱਬ ਨੇ ਕਿਉਂ ਕਰਿਆ। ਓਦੋਂ ਸਾਨੂੰ ਸਾਡੇ ਮਾੜੇ ਕਰਮ ਨਈ ਚੇਤੇ ਆਂਦੇ, ਕਿ ਬਈ ਅਸੀਂ ਮਾੜੇ ਕਰਮ ਕੀਤੇ ਨੇ ਇਸ ਕਰਕੇ ਅਸੀਂ ਇਹ ਭੋਗ ਰਹੇ ਆ। ਜੇ ਚੰਗਾ ਟਾਈਮ ਐ ਓਦੋਂ ਤਾਂ ਚੇਤਾ ਨੀ ਆ ਰਿਹਾ। ਕਿ ਰੱਬ ਨੇ ਸਾਡੇ ਉਤੇ ਕਿੰਨੀ ਮਿਹਰ ਕੀਤੀ।
ਹਾਂਜੀ ਹਾਂਜੀ।
ਓਦੋਂ ਵੀ ਤੇ ਚੇਤੇ ਰੱਖੋ, ਕੀ ਇਹ ਰੱਬ ਦੇ ਕਰਕੇ ਹੋਇਆ। ਤੇ ਮੈਨੂੰ ਤਾਂ ਆਪਨੇ ਰੱਬ ਤੇ ਨਾ, ਕਹਿੰਦੇ ਨਾ ਕਿ ਮੈਨੂੰ ਤ ਫਲਾਨੇ ਬੰਦੇ ਦੇ ਜਿਵੇਂ ਕੋਈ ਕੁੜੀ ਕਿਸੇ ਮੁੰਡੇ ਨਾਲ ਪਿਆਰ ਕਰੇ। ਮਤਲਬ ਪਾਗਲ ਹੋ ਜਾਏ ਉਸ ਮੁੰਡੇ ਦੇ ਪਿੱਛੇ। ਮੁੰਡਾ-ਕੁੜੀ ਦੇ ਵਿਚ ਤੇ ਬਲਾਇੰਡ ਫੇਥ ਕੁੜੀਆਂ ਨੂੰ ਬਲਾਇੰਡ ਫੇਥ ਹੋ ਜਾਂਦਾ ਐ। ਤੇ ਓਹ ਬਲਾਈੰਡ ਫੇਥ ਮੁੰਡੇ-ਕੁੜੀਆਂ ਨੂੰ ਇੱਕ ਦੂਜੇ ਤੇ ਨਾ ਕਰਕੇ ਰੱਬ ਤੇ ਕਰਨਾ ਚਾਈਦਾ ਐ। ਤੇ ਮੈਨੂੰ ਤਾਂ ਆਪਣੇ ਰੱਬ ਤੇ ਨਾ ਬਲਾਈਨਡ ਫੇਥ ਏ ਇਹ ਤੇ ਚੰਗਾ ਈ ਕਰੇਗਾ ਮੇਰੇ ਨਾਲ। ਤੇ ਰੱਬ ਤੇ ਜੇ ਅਸੀਂ ਬਲਾਈਨਡ ਫੇਥ ਕਰਾਂਗੇ ਤੇ ਸਾਡਾ ਚੰਗਾ ਹੰਡਰੇਡ ਪਰਸੈਂਟ ਹੋਏਗਾ ਹੀ। ਏਹ ਬੰਦਿਆਂ ਦੇ ਬਿਲਕੁਲ ਨਈ ਕਰਨਾ ਚਾਈਦਾ।